ਹੈ,
ਹੈਲੋ ਸਤਿ ਸ੍ਰੀ ਅਕਾਲ,
ਜੀ ਸਤਿ ਸ੍ਰੀ ਅਕਾਲ ਜੀ,
ਕਿਵੇਂ ਹੋ? ਹਾਂਜੀ ਮੈਂ ਠੀਕ ਆ ਮੈਂ ਸਵੇਰ ਦੇਖ ਰਹੀ ਆ ਤੁਸੀਂ ਮੈਨੂੰ ਮੈਸੇਜ ਕਰਦੇ ਹੋ? ਕਾਲ ਨਹੀਂ ਕਰਦੇ ਪਏ ਮੈਂ ਕਿਹਾ ਫੇਰ ਬਿਜ਼ੀ ਹੋ ਗਏ ਹੋਗੇ।
ਬੀਜੀ ਸੀ ਥੋੜ੍ਹੀ, ਹੋਰ ਤੁਸੀਂ ਠੀਕ ਹੋ?
ਹਾਂਜੀ-ਹਾਂਜੀ ਵਧੀਆ, ਹੋਰ?
ਹੂੰ, ਬਸ ਬੈਠੀ ਸੀ ਐਵੀ। ਜੀ, ਮੈਂ ਤਾਂ ਫੋਨ ਹੀ ਕਰਲਾ, ਹਾਂਜੀ, ਹਾਂ ਹੋਰ ਕਿਵੇਂ ਹਾਂ ਵਧੀਆ ਹੋਇਆ ਇੱਧਰ ਮੌਸਮ ਹਾਂ ਹੋਰ ਸਭ ਠੀਕ ਨੇ ਘਰ ਬੇਟਾ ਤੁਹਾਡਾ ਠੀਕ ਐ?
ਹਾਂਜੀ-ਹਾਂਜੀ ਉਹ ਵੀ ਠੀਕ ਉਹ ਤਾਂ ਖੇਡ ਰਿਹਾ ਹੁਣ ਕ੍ਰਿਕਟ, ਜਿਵੇਂ ਮੌਸਮ ਠੀਕ ਹੋਇਆ?
ਅੱਛਾ-ਅੱਛਾ-ਅੱਛਾ-ਅੱਛਾ। ਹਾਂ ਬਸ ਹਾਂ ਹੁਣੇ ਹੁਣੇ ਚਾਹ ਪੀਤੀ ਹੈ ਫਿਰ ਹੁਣ ਬੈਠੀ ਹੈ ਮੈਂ ਕਿਹਾ ਫੋਨ ਕਰਾਂ
ਨਹੀਂ ਬਹੁਤ ਵਧੀਆ ਹੋਇਆ ਮੈਂ ਵੀ ਦੇਖਦੀ ਸੀਗੀ ਵੀ ਤੁਸੀਂ ਮੈਂ ਵੇਟ ਕਰ ਰਹੀ ਸੀ ਕਦੋਂ ਫੋਨ ਲਾਉਗੇ ਕਦੋਂ ਲਾਉਣਗੇ ਫਿਰ ਮੈਂ ਕਿਹਾ ਚਲੋ ਹੁਣ ਮੈਂ ਪੁੱਛ ਲੈਂਣੀ ਹਾਂ ਵੀ ਕਿੱਦਾਂ ਕੀ ਕਰਲੋ ਫਿਰ ਫੋਨ ਤੁਸੀਂ ਹਾਂਜੀ ਹੋਰ ਅੱਜ ਦਿਨ ਕਿੱਦਾਂ ਗਿਆ
ਬਸ ਵਧੀਆ ਬਸ ਵਧੀਆ ਬਹੁਤ ਵਧੀਆ ਅੱਜ ਉਹ ਪਾਸਤਾ ਬਣਾਇਆ ਸੀ ਅਸੀਂ
ਅੱਛਾ ਕਿਹੜਾ ਬਣਾਲਿਆ ਲਿਆ ਹੋ ਮੈਦੇ ਆ ਸੂਜੀ ਵਾਲਾ ਤਾਂ ਸੂਜੀ ਵਾਲਾ ਮੈਦਾ ਫਿਰ ਉਹ ਕਿਉਂ ਨੀ ਟਰਾਈ ਕਰਦੇ ਹੁੰਦੇ
ਸੂਜੀ ਵਾਲਾ ਕਦੀ ਬਣਾਇਆ ਹੀ ਨਹੀਂ ਪਤਾ ਨਹੀਂ ਕਦੇ ਟਰਾਏ ਨੀ ਕੀਤਾ
ਸੂਜੀ ਵਾਲਾ ਸਗੋ ਬਹੁਤ ਵਧੀਆ ਰਹਿੰਦਾ
ਅੱਛਾ ਤੇ ਸੂਜੀ ਦਾ ਟੇਸਟ ਵਧੀਆ ਹੁੰਦਾ
ਹਾਂਜੀ ਸਾਡੇ ਘਰੇ ਵੀ ਬਣਦਾ ਆ ਹੁਣ ਸਾਡੇ ਜਿਵੇਂ ਰਿਸ਼ਤੇਦਾਰ ਆਏ ਸੀਗੇ ਤਾਂ ਸਾਡੇ ਘਰੇ ਸੂਜੀ ਵਾਲਾ ਹੀ ਬਣਿਆ ਆ ਤੇ ਬਣਿਆ ਵੀ ਬਹੁਤ ਵਧੀਆ ਸਗੋ ਮੈਦੇ ਆਲੇ ਨਾਲੋਂ ਮੈਦੇ ਨਾਲੋਂ ਬਹੁਤ ਮੈਦੇ ਵਧੀਆ ਬਣਿਆ
ਅੱਛਾ ਤੇ ਪ੍ਰੋਸੈਸ ਉਹੀ ਨੇ ਸੇਮ
ਸੇਮ ਉੱਦਾਂ ਦੀ ਆ ਸਗੋਂ ਮੈਂ ਸੋਸਸ ਵਗੈਰੇ ਨਹੀਂ ਪਾਉਂਦੀ
ਤੇ ਫਿਰ ਟੇਸਟ ਕਿਵੇਂ ਆਉਂਦਾ ਹੈ
ਟੇਸਟ ਆ ਜਾਂਦਾ ਦੇਖੋ ਟਮਾਟਰ ਆ ਜਿਹੜੇ ਉਹ ਮੈਂ ਵੱਧ ਪਾ ਦਿੰਦੀ ਹਾਂ ਠੀਕ ਆ ਟਮਾਟਰ ਨੂੰ ਮੈਂ ਪਿਊਰੀ ਬਣਾ ਕੇ ਬਣਾ ਪਾ ਦਿੰਦੀ ਹਾਂ ਦੋ ਟਮਾਟਰ ਪਿਊਰੀ ਪਾਕੇ ਬਣਾ ਦੋ ਫਿਰ ਉਸ ਤੋਂ ਬਾਅਦ ਮੈਂ ਕੈਪਸੀਕਮ ਸਾਰੀਆਂ ਪਾਣੀਆਂ ਗ੍ਰੀਨ ਯਲੋ ਰੈਡ ਸਾਰੀ ਕੈਪਸਿਕਮ ਬਣਾਉਣ ਆ ਮੈਂ
ਅੱਛਾ-
ਉਹਨਾਂ ਦਾ ਕਲਰ ਹੋ ਜਾਂਦਾ ਫਿਰ ਥੋੜੀ ਜਿਹੀ ਦੇਗੀ ਮਿਰਚ ਪਾ ਲੈਂਦੇ ਹਾਂ ਹਰੀ ਮਿਰਚਾਂ ਹੋ ਗਈਆ ਲਸਣ ਹੋ ਗਿਆ ਸੋ ਸੋ ਦਾ ਟੇਸਟ ਜੋ ਹੈ ਸਾਰਾ ਗ੍ਰਾਈੰਡ ਕਰ ਲਸਣ ਲੁਸਣ ਉਹ ਬਹੁਤ ਵਧੀਆ ਬਣ ਜਾਂਦਾ ਜੇ ਵਾਈਟ ਬਣਾਉਣਾ ਤਾਂ ਮਲਾਈ ਕਰੀਮ ਪਾਲੋ ਘਰ ਦੀ
ਅੱਛਾ ਅੱਛਾ ਅੱਛਾ
ਸਗੋਂ ਬਹੁਤ ਵਧੀਆ
ਅੱਛਾ ਹਾਂ ਕਰਾਂਗੇ ਤੇ ਤੁਸੀਂ ਘੀਹ ਵਗੈਰਾ ਵੀ ਘਰ ਹੀ ਕਰ ਤੇ ਉਹ ਸਾਰਾ
ਹਾਂਜੀ ਘਿਓ ਅਸੀਂ ਘਰੇ ਹੀ ਕੱਢਦੇ ਹਾਂ ਸਾਡੀ ਅਸੀਂ ਪੰਜਾਬ ਤੋਂ ਮਸ਼ੀਨ ਮੰਗਾਈ ਹੋਈ ਆ ਪ੍ਰੋਪਰ ਇੱਕ ਮਸ਼ੀਨ ਆਉਂਦੀ ਆ ਕਿਉਂਕਿ ਸਾਡਾ ਦੁੱਧ ਡੇਲੀ ਜਿਆਦਾ ਹੁੰਦਾ ਨਾ ਫੇਰ ਅਸੀਂ ਉਹ ਕੀ ਕਰਦੇ ਹਾਂ ਅਸੀਂ ਲਾਈਟ ਤੇ ਲਾ ਦਿੰਦੇ ਹਾਂ ਉਹਨਾਂ ਨੇ ਭਾਂਡਾ ਵੀ ਦਿੱਤਾ ਹੁੰਦਾ ਉਹਨਾਂ ਨੇ ਭਾਂਡਾ ਵੀ ਦਿੱਤਾ ਹੁੰਦਾ ਤੇ ਉਹ ਪੰਦਰਾਂ ਵੀਹ ਮਿੰਟਾਂ ਘਿਓ ਸਾਡਾ ਮੱਖਣ ਰੋਜ਼ ਨਿਕਲ ਜਾਂਦਾ ਜਿੱਦਾਂ ਹੁਣ ਮਹਿਮਾਨ ਆਏ ਆ ਤੇ ਉਹਨਾਂ ਨੂੰ ਦੇਣਾ ਗਾ ਤੇ ਉਹ ਨੀ
ਬਿਲਕੁਲ ਫਰੈਸ਼ ਮੱਖਣ ਹੁੰਦਾ ਉਹ ਨਾ ਫਿਰ ਤਾਂ ਰੋਜ਼ ਡੇਲੀ
ਪੂਰਾ ਫਰੈਸ਼ ਮੱਖਣ ਹੁੰਦਾ ਕੋਈ ਏਦਾਂ ਦੀ ਗੱਲ ਨੀ ਵਧੀਆ ਸਗੋਂ ਅਹ ਉਹ ਮਸ਼ੀਨ ਤੁਸੀਂ ਵੀ ਟਰਾਈ ਕਰਿਓ ਮੈਂ ਤੁਹਾਨੂੰ ਲਿੰਕ ਕਰੂੰਗੀ ਜਾਂ ਜੋ ਵੀ ਆ ਮੈਂ ਤੁਹਾਨੂੰ ਫੋਟੋ ਭੇਜੂਗੀ ਛੋਟੀ ਜਿਹੀ ਕਲਿਪ ਬਣਾ ਕੇ ਭੇਜੂ ਤੁਸੀ ਦੇਖਣਾ ਹਾਂਜੀ ਹਾਂਜੀ ਜ਼ਰੂਰ ਕਰਿਓ ਟਰਾਈ ਹੋਰ ਤੁਸੀਂ ਹੋਰ ਦੱਸੋ ਅੱਜ ਅਸੀਂ ਤਾਂ ਬਣਾਇਆ ਸੀਗਾ ਅਹ ਅਸੀਂ ਨਾ ਰਾਤ ਨੂੰ ਗੋਭੀ ਆਲੂ ਬਣਾਏ ਸੀਗੇ ਠੀਕ ਹੈ ਤੇ ਅਸੀਂ ਹਮੇਸ਼ਾ ਗੋਭੀ ਆਲੂ ਮੇਨ ਰੋ ਰੋਟੀ ਨਾਲ ਖਾਣ ਲਈ ਨੀ ਬਣਾਉਂਦੇ ਅਸੀਂ ਜਾਣ ਕੇ ਵਾਧੂ ਬਣਾਉਦੇ ਹਾਂ ਵੀ ਸਵੇਰੇ ਦੀਆਂ ਰੋਟੀਆਂ ਬਣ ਜਾਣੀਆਂ
ਆਲੂ ਗੋਭੀ ਦੀ ਰੋਟੀ
ਹਾਂਜੀ ਆਲੂ ਗੋਭੀ ਜਿਵੇਂ ਆਲੂ ਗੋ ਦੀ ਸਬਜ਼ੀ ਬਣ ਉਹ ਅਸੀਂ ਜਾਣ ਕੇ ਵਾਧੂ ਬਣਾਨੇ ਆ, ਐਕਸਟਰਾ ਬਣਾ ਲਿੰਦੇ ਹਾਂ ਜਿੱਦਾਂ ਹਾਂਜੀ ਹੋ ਜਾਂਦੀ ਆ ਓ ਜੇ ਅਸੀਂ ਸਪੈਸ਼ਲ ਗੋਭੀ ਦੀ ਰੋਟੀ ਬਣਾਦੇ ਤਾਂ ਕੀ ਕਰਦੇ ਉਹਨੂੰ ਅਹ ਗ੍ਰੈਂਡ ਕਰਕੇ ਕੱਚੀ ਗੋਭੀ ਨੂੰ ਹੀ ਬੋਇਲ ਕਰ ਲੈਂਦੇ ਆ ਤੇ ਗ੍ਰੈਂਡ ਲੈਂਨੇ ਆ। ਤਾਂ ਬਣਾਦੇ ਆ ਕੱਚੀ ਪ ਕੀਦੀ ਰੋਟੀ ਪਰ ਅਸੀਂ ਕਿਵੇਂ ਬਣਾਦੇ ਐ ਪ੍ਰੋਪਰ ਸਬਜ਼ੀ ਬਣਾ ਲੈਂਨੇ ਆ ਆਲੂ ਗੋਭੀ ਦੀ ਉਹ ਐਕਸਟਰਾ ਬਣਾ ਲੈਂਨੇ ਹਾਂ। ਫਿਰ ਸਵੇਰੇ ਕੀ ਕਰਦੇ ਆ ਉਹ ਚ ਥੋੜੇ ਹੋਰ ਆਲੂ, ਅਹ ਇਹ ਕਰਕੇ ਬੋਆਇਲਡ ਕਰਕੇ ਉਹ ਚ ਮਿਕਸ ਕਰ ਲੈਂਦੇ ਹਾਂ ਫੇਰ ਉਹ ਚ ਹਰਾ ਧਨੀਆ ਹੋ ਗਿਆ। ਧਨੀਆ ਪਾਊਡਰ ਏਦਾਂ ਸਾਰੇ ਜਿੰਨੇ ਵੀ ਮਸਾਲੇ ਵਗੈਰੇ ਆ ਉਹ ਸਾਰੇ ਵਿੱਚ ਪਾ ਕੇ ਫੇਰ ਉਹਦੀ ਰੋਟੀ ਬਣਾਨੇ ਆ ਅਸੀਂ ਬਹੁਤ ਵਧੀਆ ਬਹੁਤ ਛ ਛੇਤੀ ਬਣਦੀ ਆ ਬਹੁਤ
ਅੱਛਾ ਬਹੁਤ ਵਧੀਆ ਫਿਰ ਤਾਂ ਟੇਸਟ ਆ ਜਾਂਦਾ ਨਾ ਵਧੀਆ।
ਹ ਮਤਲਬ ਮੈਂ ਤੇ ਮੇਰਾ ਬੇਟ ਦਾ ਨਹੀਂ ਖਾਂਦੇ ਅਹ ਜਿਹੜੇ ਬਾਕੀ ਕੀ ਦੇ ਉਹ ਸਭ ਬਹੁਤ ਹੁਣ ਜਿਵੇਂ ਮੇਰੇ ਘਰੇ ਰਿਲੇਟਿਵ ਆਏ ਹੋਏ ਆ। ਉਹ ਬਹੁਤ ਸ਼ੌਕ ਨਾਲ ਖਾਂਦੇ ਦਹੀਂ ਹੋ ਗਿਆ ਨਾਲ ਮ ਖਣ ਹੋ ਗਿਆ ਹੈ ਬਟ ਤਰ ਹੋ ਗਿਆ ਏਦਾਂ ਦੀਆਂ ਚੀਜ਼ਾਂ
ਮੈਂ ਦੇਖਿਆ ਸੀ ਕਈ ਉਹ ਮਖਾਨਿਆਂ ਦਾ ਦੁੱਧ ਨਾਲ ਕੋਈ ਪ੍ਰੋ ਟੀਨਜਾ ਬਣਾ ਕੇ ਖਾਂਦੇ ਨੇ ਸਵੇਰੇ ਉਹ ਕਿਵੇਂ ਬਣਦਾ ਐ।
ਜੋ ਮੇਰੇ ਮੇਰਾ ਬੇਟਾ ਆ ਨਾ
ਹਾਂਜੀ,
ਅਸੀਂ ਘੱਟੋ-ਘੱਟ ਦਸ ਬਾਰਾਂ ਸਾਲ ਹੋ ਗਏ। ਅਸੀਂ ਇਹ ਚੀਜ਼ਾਂ ਬਣਾਨੇ ਆ ਕਈ ਤਾਂ ਅਸੀਂ ਕਈ ਵਾਰੀ ਕੀ ਕਰਦੇ ਆ, ਮਖਾਣੇ ਇਹਨੂੰ ਗ੍ਰੈਂਡ ਕਰ ਲੈਂਦੇ ਆ ਉਹਨੂੰ ਇੱਕ ਜਾਰ ਚ ਏਅਰਟਾਈਟ ਜਾਰ ਦੇ ਵਿੱਚ ਪੈਕ ਕਰ ਦਿੰਦੇ ਆ। ਠੀਕ ਆ ਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਸਿੱਧ ਅੱਧਾ ਉਹਨੂੰ ਉਬਾਲ ਲੈਂਦੇ ਹਾਂ ਦੁੱਧ ਚ ਚੰਗੀ ਤਰ੍ਹਾਂ ਰਾੜ ਲੈਂਦੇ ਹਾਂ ਫੇਰ ਅੱਧਾ ਜਦੋਂ ਦੁੱਧ ਰਹਿ ਜਾਂਦਾ ਫੇਰ ਅਸੀਂ ਉਹ ਦੁੱਧ ਦੇ ਵਿੱਚ ਪਾ ਕੇ ਬਣਾ ਦਿੰਦੇ ਹਾਂ। ਬਸ ਐਂ ਵੀ ਮੇਰਾ ਬੇਟਾ ਮਖਾਣਿਆਂ ਦਾ ਇੰਨਾ ਸ਼ੌਕੀਨ ਆ ਸਕੂਲ ਜਾਊਗਾ ਉਹਨੂੰ ਡੇਲੀ ਮਖਾਣੇ
ਅੱਛਾ ਨਹੀਂ ਮੈਂ ਕਈ ਬੰਦਿਆਂ ਨੂੰ ਦੇਖਿਆ ਅੱਛਾ ਪਹਿਲੇ ਮਖਾਣੇ ਨੂੰ ਦੁੱਧ ਵਿੱਚ ਬੋਇਲ ਕਰਨਾ ਫਿਰ ਉਹਨੂੰ ਬਸ ਨੋਰਮਲ ਉਹਨੂੰ ਬਸ ਪੀਹ ਲੈਣਾ ਫਿਰ
ਹਾਂਜੀ।
ਅੱਛਾ ਤੇ ਉਹਦੇ ਵਿੱਚ ਕੋਈ ਸ਼ੂਗਰ ਵਗੈਰਾ
ਕੁਛ ਵੀ ਨਹੀਂ ਨਹੀਂ ਕੁਛ ਨਹੀਂ ਪਾਨੀ ਸ਼ੂਗਰ ਤਾਂ ਪਾਉਂਦੇ ਹੀ ਨਹੀਂ ਆ।
ਅੱਛਾ।
ਸ਼ੂਗਰ ਦਾ ਤਾਂ ਕੋਈ ਕੰਮ ਨਹੀ ਹੁੰਦਾ। ਨਾ ਉਹਦੇ ਚ ਫਿਰ ਕਿਉਂਕਿ ਮਖਾਣਿਆਂ ਦਾ ਆਪਣਾ ਮਿਠਾਸ ਹੁੰਦੀ ਆ ਦੁੱਧ ਦੀ ਆਪਣੀ ਨੈਚੁਰਲ ਮਿਠਾਸ ਹੁੰਦੀ ਆ ਹੁਣ ਮੇਰੇ ਬੇਟੇ ਨੇ ਕਦੀ ਵੀ ਅ ਚੀਨੀ ਵਾਲਾ ਦੁੱਧ ਅੱਜ ਤੱਕ ਮੂੰਹ ਨੀ ਲਾਇਆ ਉਹਨੂੰ ਹੈਬਿਟ ਆ। ਹਾਂ ਹੁਣ ਤੁਸੀਂ ਮੰਨੋਗੇ ਨਹੀਂ ਮੈਂ ਕਦੀ ਚਾਹ ਨਹੀਂ
ਅੱਛਾ।
ਮੈਂ ਮੈਨੂੰ ਪਤਾ ਹੀ ਨਹੀਂ
ਹਾਂ ਹਾਂ ਤੇ ਫਿਰ ਤੁਸੀਂ ਦੁੱਧ ਹੀ ਪੀਂਦੇ ਹੁੰਦੇ ਹੁਣੇ ਉ।
ਦੁੱਧ ਪੀਂਦੀ ਆ ਮੈਂ ਤੇ ਜਿਵੇਂ ਮੈਂ ਬਚਪਨ ਚ ਨਾ ਬਿਮਾਰ ਹੋ ਗਈ ਸੀ ਉਦੋਂ ਮੈਂ ਨਰਸਰੀ ਚ ਵੀ ਨਹੀਂ ਜਾਂਦੀ ਸੀ ਤਿੰਨ ਚਾਰ ਸਾਲਾਂ ਦੀ ਸੀਗੀ ਤਾਂ ਮੇਰੀ ਮੰਮੀ ਨੇ ਕਦੀ ਸਾਨੂੰ ਚਾਹ ਨਹੀ ਦਿੱਤੀ। ਠੀਕ ਸੀ। ਤੇ ਸਾਨੂੰ ਹੁਣ ਚਾਹ ਪੱਤੀ ਨੂੰ ਦੇਖ ਕੇ ਵੀ ਨਾ ਬਹੁਤ ਇਰੀਟੇਸ਼ਨ ਹੁੰਦੀ ਆ ਐਵੇਂ ਜਦੋਂ ਚਾਹ ਦੀ ਸਮੈੱਲ ਵੀ ਲੈਣੇ ਹਾਂ ਨਾ ਸਾਨੂੰ ਬਹੁਤ ਤਵੇਂ ਵੋਮੇਟ ਟਾਈਪ ਹੁੰਦਾ ਆ ਵੀ ਅਸੀਂ ਚਾਹ ਨਹੀਂ ਦੇਖਣੀ ਮੇਰੇ ਡੈਡੀ ਹੁਣੀ ਤਾਂ ਬਹੁਤ ਪੀਂਦੇ ਆ। ਠੀਕ ਆ, ਅਹ ਮੰਮੀ ਹੁਣੀ ਪੀ ਲੈਂਦੇ ਆ ਭੈਣਾਂ ਵੀ ਪੀ ਲੈਂਦੀਆਂ। ਭੈਣਾਂ ਵੀ ਪੀ ਲੈਂਦੀ ਆਂ ਨੇ।
ਅੱਛਾ- ਅੱਛਾ-ਅੱਛਾ, ਤੇ ਫਿਰ ਤਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਵੀ
ਚਾਹ ਸਾਰੇ ਹੈਰਾਨ ਹੁੰਦੇ ਵੀ ਲੈ ਚਾਹ ਨੀ ਪੀਂਦੀ ਜੀ ਚਾਹ ਮੈਂ ਕਿਹਾ, ਮੈਨੂੰ ਤਾਂ ਦੱਸੋ ਵੀ ਨਾ ਤੇ ਮੈਨੂੰ ਚਾਹ ਬਣਾਣੀ ਵੀ ਨੀ ਤ ਢੰਗ ਨਾਲ ਨੀ ਆਦੀ ਕਿਉਂਕਿ ਮੈਨੂੰ ਚਾਹ ਪੱਤੀ ਨੀ ਮੈਂ ਦੇਖ ਸਕਦੀ। ਹਾਂ, ਮੈਂ ਚਾਹ ਦੇ ਵਿੱਚ ਅਦਰਕ ਪਾ ਦੂਗੀ ਚਾਹ ਦੇ ਵਿੱਚ ਮੈਂ ਚਾਹ ਪੱਤੀ ਪਾ ਦੂਗੀ ਚੀਨੀ ਪਾ ਦੂਗੀ ਪਰ ਮੈਂ ਬਾਕੀ ਦੀਆਂ ਚੀਜ਼ਾਂ ਨੀ ਮੈਂ ਚਾਹ ਚ ਮੈਂ ਚਾਹ ਪੱਤੀ ਨੀ ਪਾ ਸਕਦੀ, ਮੈਨੂੰ ਉਹਨੂੰ ਦੇਖ ਕੇ ਕੁਛ-ਕੁਛ ਹੁੰਦਾ ਹਾਂਜੀ-ਹਾਂਜੀ ਮੈਂ ਚਾਹ ਦਾ ਮੇਰਾ ਚਾਅ ਦਾ ਇਹੀ ਹਿਸਾਬ ਕਿਤਾਬ ਆ ਜੀ।
ਅੱਛਾ, ਤੇ ਤੁਸੀਂ ਸਵੇਰੇ ਸੈਲਡ ਵਗੈਰਾ ਵੀ ਖਾਂਦੇ ਹੋ।
ਦੇਖੋ ਮੈਂ ਮੋਰਨਿੰਗ ਦੇ ਵਿੱਚ ਮੇਰਾ ਰੂਟੀਨ ਦੱਸਦੀ ਹਾਂ ਮੈਂ ਸੋਕਡ ਅਲਮੰਡ ਖਾ ਲੈਣੀ ਹਾਂ ਪਹਿਲਾਂ ਰਾਤ ਨੂੰ ਜੀਰਾ ਦਾ ਵਾਟਰ ਠੀਕ ਆ।
ਅੱਛਾ- ਅੱਛਾ ਜੀਰੇ ਨੂੰ ਮਤਲਬ ਜੀਰੇ ਨੂੰ ਸੇਕੇ ਰਾਤੀ ਸਵੇਰੇ ਫੇਰ ਉਹਨੂੰ
ਹਾਂਜੀ।
ਅੱਛਾ-ਅੱਛਾ-ਅੱਛਾ, ਮੇਰੀ ਮੰਮਾ ਨੇ ਉਹ ਦੱਸਿਆ ਸੀ ਮੈਨੂੰ ਉਹ ਹੁੰ ਦੇ ਲੀ ਕੀ ਕਹਿੰਦੇ ਨੇ ਉਹਨੂੰ ਸੁੱਕਾ ਧਨੀਆ ਹੁੰਦਾ ਜਿਹੜਾ। ਸਾਬਤ ਸੁੱਕਾ ਧਨਿਆ ਉਹਨੂੰ ਸੇਕ ਕਿ ਮੈਂ ਪੀਤਾ ਮੈਨੂੰ ਬਹੁਤ ਵਧੀਆ ਲਗਿਆ।
ਮੇਹ ਜਿੰਨੇ ਵੀ ਅ ਖੜੇ ਮੈਂ ਚਾਲੇ ਹਾ ਨਾ। ਸਾਬਤ ਮਸਾਲੇ ਜੀ ਇੱਕ ਇੱਕ ਦਿਨ ਸਾਰੀਆਂ ਜਿਵੇਂ ਅ ਸੱਤ ਦਿਨ ਆ। ਸਾਡੇ ਕੋਲ। ਹਫ਼ਤੇ ਚ ਤਾਂ ਇੱਕ ਦਿਨ ਤੁਸੀਂ ਉਹਦਾ ਕੋਂਬੀਨੇਸ਼ਨ। ਬਣਾ ਲੈਣਾ ਆ? ਠੀਕ ਆ ਜਿਵੇਂ ਦਾਲਚੀਨੀ ਤੇ ਮੇਥੀ। ਠੀਕ ਠੀਕ ਆ ਤੇ ਜਿਵੇਂ ਅਹ ਸੁੱਕਾ ਧਨੀਆ ਠੀਕ ਆ ਤੇ ਜੀਰੇ ਦਾ ਕਿਉਂਕਿ ਇੱਕ ਤਸੀਰ ਗਰਮ ਹੋ ਗਈ। ਇੱਕ ਤਸੀਰ। ਥੋੜ੍ਹੀ ਠੰਡੀ ਉਹ ਜੇ ਅਸੀਂ ਗਰਮ ਚੀਜ਼ਾਂ ਵੀ ਰਾਤ ਨੂੰ। ਭਿਉਂਕੇ ਰੱਖਦੇ ਹਾਂ? ਸਵੇਰੇ ਉੱਠ ਕੇ ਉਹਦੀ? ਸਵੇਰੇ ਠੰਡੀ ਹੋ ਜਾਂਦੀ ਹੈ।
ਅੱਛਾ।
ਹਾਂ। ਸਵੇਰੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ ਦੇਖੋ।
ਤਾਂ ਬਹੁਤ ਵਧੀਆ ਹੁਣ ਤਾਂ ਮੈਂ ਵੀ ਫੇਰ ਕਰਾਂਗੀ ਟਰਾਈ। ਹੈ।
ਬਿਲਕੁਲ ਕਰ ਕੋਈ ਨੀ ਮੈਂ ਤੁਹਾਨੂੰ ਦੱਸ ਦੂਗੀ ਆ ਵਾਲੇ ਦਿਨ ਆਹ ਵਾਲਾ ਕੋਬੋ ਕਰ ਲਿਆ ਵਾਲੇ ਦਿਨ ਉਹ ਵਾਲਾ ਕਰ ਲਿਆ ਐਏਂ ਕਰ ਕਰਕੇ ਵਧੀਆ ਤਰੀਕੇ ਨਾਲ ਹੋ ਜਾਂਦਾ ਆ ਠੀਕ ਹੈ ਨਾ।
ਵੀ ਵਧੀਆ ਹੋ ਜਾਂਦੀ ਹੈ ਜਿਵੇਂ ਪਿੰਪਲਸ ਵਗੈਰਾ ਨਹੀਂ ਹੁੰਦੇ ਹਾਂ। ਹੇਅਰਸ ਲਈ ਤਾਂ ਉਹ ਬਹੁਤ ਵਧੀਆ ਨਾ ਮੇ। ਮੇਥੀ ਦਾਨਾ। ਪਾਣੀ ਵਿੱਚ ਭਿਉਂ ਕੇ ਉਹ ਵਾਲਾ ਪਾਣੀ ਪੀਓ ਤੇ ਹਾਂਜੀ।
ਕਰਦੀ ਹਾਂ ਦੋ ਮਿੰਟ ਸਹੀ ਇੱਕ ਮਿੰਟ ਕੋਈ ਆਇਆ ਮੈਂ ਤੁਹਾਨੂੰ। ਕਰ ਰਹੀ ਹਾਂ ਫੋਨ ਠੀਕ ਹੈ ਹਾਂ।
ਦਵਾਈ ਦੇ।